ਸਤਿ ਸ੍ਰੀ ਅਕਾਲ, ਭਾਜੀ!
ਸਤਿ ਸ਼੍ਰੀ ਅਕਾਲ, ਭਾਜੀ! ਕੀ ਹਾਲ ਏ
ਵਧੀਆ ਵਧੀਆ ਭਾਈ ਤੁਸੀਂ ਸੁਣਾਓ, ਠੀਕ ਹੋ?
ਵਧੀਆ, ਜੀ ਵਧੀਆ!
ਹੋਰ, ਕੀ ਕਰਦੇ?
ਬਸ ਫ੍ਰੀ ਬੈਠੇ ਸੀ।
ਵਧੀਆ ਜੀ ਵਧੀਆ, ਇਕ ਟੌਪਿਕ ਡਿਸਕਸ ਕਰਨਾ ਸੀ ਤੁਵਾੜੇ ਨਾਲ ਤੁਹਾਨੂੰ। ਕੋਈ ਨਲੇਜ ਹੋਏ? ਵਾਟਰ ਪਾਣੀ, ਵਗੈਰਾ?
ਹਾਂਜੀ, ਹਾਂਜੀ! ਬੋਲੋ।
ਤੇ ਦੱਸੋ ਮੈਨੂੰ ਇੱਕ ਮਤਲਬ ਕਿੰਨਾ ਜ਼ਰੂਰੀ ਹੁੰਦਾ ਹੈ ਆਪਣੀ ਬੋਡੀ ਵਿੱਚ ਤੇ ਪਾਣੀ ਕਿ ਮਤਲਬ ਡੇਲੀ ਰੂਟੀਨ ਦੇ ਹਿਸਾਬ ਨਾਲ ਕਿੰਨਾ ਪਾਣੀ ਪੀਣਾ ਚਾਹੀਦਾ ਮਤਲਬ ਕੁਛ ਆਈਡੀਆ ਹੈ ਤੁਹਾਨੂੰ
ਡੇਲੀ ਰੂਟੀਨ ਦੇ ਹਿਸਾਬ ਨਾਲ ਤੇ ਘੱਟੋ ਘੱਟ ਦਿਨ ਵਿੱਚ ਤਿੰਨ ਤੇ ਚਾਰ ਚਾਰ ਤੋਂ ਪੰਜ ਲੀਟਰ ਤੇ ਪਾਣੀ ਪੀਣਾ ਚਾਹੀਦਾ ਦਾ ਫਾਇਦਾ ਬਹੁਤ ਹੁੰਦੇ ਨੇ ਹਮ ਜਿਵੇਂ ਕਿ ਤੁਸੀਂ ਲਾ ਲਓ ਜਿਹੜਾ ਜਿਹੜਾ ਪਾਣੀ ਹੁੰਦਾ ਆ ਉਹ ਸਾਡੇ ਖਾਣੇ ਨੂੰ ਨਾ ਪਚਾਉਣ ਵਿੱਚ ਹੈਲਪ ਕਰਦਾ ਆ।
ਅੱਛਾ ਠੀਕ ਹੈ ਜੀ ਹੋਰ ਕੁਛ ਬੈਨੀਫਿਟ ਉਹਦੇ ਗੁਣ ਵਗੈਰਾ
ਤੇ ਸਕੀਨ ਵਗੈਰਾ ਦੇ ਹੁੰਦੇ ਜਾਵੇ ਕਿ ਜੇ ਆਪਾਂ ਪਾ ਪਾਣੀ ਸਾਡੀ ਜਿਹੜੀ ਸਕਿਨ ਹੈਗੀ ਹਾਈਡਰੇਟ ਹਾਈਡਰੇਟ ਰਹਿੰਦੀ ਹੈ ਸਾਡੀ ਜਿਹੜੀ ਹੁੰਦੀ ਤੇ ਚਿਹਰੇ ਤੇ ਗਲੋ ਆਉਂਦਾ ਆ
ਅੱਛਾ ਚਿਹਰੇ ਨਾਲ ਗਲੋਵ ਵਗੈਰਾ ਸਹੀ ਗੱਲ ਆ ਮੈਂ ਵੀ ਵਿੱਚ ਦਿੱਕਤ ਆ ਰਹੀ ਸੀ ਮੈਂ ਸਵੇਰੇ ਉਠ ਕੇ ਪਾਣੀ ਪੀਣਾ। ਸਟਾਰਟ ਕੀਤਾ ਥੋੜ੍ਹੀ ਬਹੁਤੀ ਮੈਨੂੰ ਫਰਕ ਲੱਗ ਰਿਹਾ ਮਤਲਬ ਮੇਰੇ ਮੂੰਹ ਤੇ ਪਰੇ ਜ਼ਿਆਦਾ ਪਿੰਪਲ ਵਗੈਰਾ ਹੋ ਜਾਂਦੇ ਸੀ ਮੈਨੂੰ ਲੱਗ ਰਿਹਾ ਕਿ ਪਾਣੀ ਕ ਪੀਣ ਨਾਲ ਫਰਕ ਪੈ ਰਿਹਾ ਮੈਨੂੰ
ਹਾਂ ਉਹ ਤੇ ਹੈ।
ਹਾਂਜੀ-ਹਾਂਜੀ
ਤੇ ਇਹਦੇ ਨਾਲ ਜਿਹੜੀ ਸਾਡੀ ਜਿਹੜੀ ਮਤਲਬ ਹੈਗੀ ਜਿਹੜੀ ਸਾਡੀ ਊਰਜਾ ਦਾ ਸਤਰ ਹੈਗਾ ਹੈ ਆਪਣਾ
ਹਾਂਜੀ
ਸਰੀਰ ਦੀ ਜਿਹੜੀ ਪਾਣੀ ਦੀ ਕਮੀ ਏ ਥਕਾਨ ਹੈਗੀ ਜਿਹੜਾ ਸਿਰ ਦਰਦ ਹੁੰਦਾ। ਓ-ਓ ਵੀ ਮਤਲਬ ਕਿ ਸਹੀ ਹੋ ਜਾਂਦਾ ਆ ਜ਼ਿਆਦਾ ਪਾਣੀ ਪੀਣ ਨਾਲ
ਅੱਛਾ ਸਾਰਾ ਪਾਣੀ ਪੀਣ ਨਾਲ ਸਹੀ ਰਹਿੰਦਾ ਗੱਲ ਹੈ ਮਤਲਬ ਜਿਸ ਹਿਸਾਬ ਨਾਲ ਮੌਸਮ ਜੋ ਚੱਲ ਰਿਹਾ। ਇਸ ਟੈਮ ਡੀਹਾਈਡ੍ਰਿਸਨ ਦਾ ਤੇ ਇਹਦੇ ਅਸਤੇ ਮੈਨੂੰ ਲੱਗਦਾ ਕਿ ਬੜਾ ਜਰੂਰੀ ਹੈ ਪਾਣੀ ਪੀਣਾ ਪੀਂਦੇ ਰਹਿਣਾ ਚਾਹੀਦਾ ਮਤਲਬ ਕਹਿਣ ਦਾ ਮਤਲਬ ਐ ਵੇ।
ਤੁਸੀਂ ਲਾ ਲਓ ਪਾਣੀ ਦਿਨ 'ਚ ਅੱਠ ਤੋਂ ਬਾਰਾਂ ਗਲਾਸ ਤੇ ਪਾਣੀ ਪੀਣਾ ਹੀ ਚਾਹੀਦਾ ਆ।
ਅੱਛਾ- ਅੱਛਾ ਹਾਂ ਸਹੀ ਗੱਲ ਹੈ ਕਿ ਡੋਕਟਰਾਂ ਨੇ ਵੀ ਕਿਹਾ ਹੋ ਕਿ ਮਤਲਬ ਪੀਣਾ ਜ਼ਰੂਰ ਚਾਹੀਦਾ ਨਹੀਂ ਤੇ ਨਹੀਂ ਹੈ ਤੁਹਾਨੂੰ ਫਿਰ ਦਿੱਕਤ ਆ ਜਾਏ ਹੋਸਪਿਟਲ ਐਡਮਿਟ ਵੀ ਕਰਨਾ ਪੈਂਦਾ ਗਲੂਕੋਸ ਲਾਣ ਦੀ ਵੀ ਲੋੜ ਪੈ ਜਾਂਦੀ ਹੈ ਪਰ ਉਹਦੇ ਬਚਣ ਵਾਸਤੇ ਕਹਿਣ ਦਾ ਮਤਲਬ ਹੈ ਕਿ ਪਾਣੀ ਪੀਣਾ ਬੜਾ ਜ਼ਰੂਰੀ ਹੈਗਾ।
ਹਾਂਜੀ ਉਹ ਤੇ ਹੈ ਹੁਣ ਜਿਹੜੇ ਸਾਡੇ ਤੁਸੀਂ ਆਪਾਂ ਲਾ ਲਓ ਆਪਾਂ-ਆਪਾਂ ਹੈਗੇ ਹਾਂ ਮੈਂ ਜਿਹੜੇ ਬ ਪੁਰਸ਼ ਹੈ ਦੇ ਨੇ। ਉਹਨਾਂ ਨੂੰ ਘੱਟੋ ਘੱਟ ਦਿਨ ਵਿੱਚ ਤਿੰਨ ਪੁਆਇੰਟ ਸੱਤ ਲੀਟਰ ਪਾਣੀ ਪੀਣਾ ਚਾਹੀਦਾ ਆ।
ਅੱਛਾ-ਅੱਛਾ-ਅੱਛਾ
ਹਾਂ ਤੇ ਜਿਹੜੀ ਹੁਣ ਜਿਹੜੀ ਵੂਮੈਨ ਹੁੰਦੀ ਹੈ ਉਹਨਾਂ ਨੂੰ ਘੱਟੋ ਘੱਟ ਦਿਨ ਇਚ ਦੋ ਪੁਆਇੰਟ ਸੱਤ ਲੀਟਰ ਪਾਣੀ ਪੀਣਾ ਚਾਹੀਦਾ।
ਦੋ ਪੁਆਇੰਟ ਸੱਤ ਪਾਣੀ ਲੇਡੀਜ਼ ਨੂੰ ਪੀਣਾ ਜਰੂਰੀ ਹੁੰਦਾ ਅੱਛਾ ਜੀ।
ਆਹ ਜਿਹੜਾ ਮਤਲਬ ਕਿ ਗਰਮੀਆਂ ਦਾ ਮੌਸਮ। ਜਿਹੜੇ ਬੁਖਾਰ ਹੁੰਦੇ ਆ ਉਹਦੇ ਚ ਵੀ ਫਰਕ ਪੈ ਜਾਂਦਾ ਆ ਜਿਹੜਾ ਹੈੱਡਏਕ ਹੁੰਦਾ ਆ ਉਹਦੇ ' ਵੀ ਫਰਕ। ਅ ਸਕਿਨ
ਅੱਛ ਹੈਡੇਕ ਸਕਿਨ ਮਤਲਬ ਸਕੀ ਸਕਿਨ ਤੇ ਗਲੋ ਰਹਿੰਦਾ ਹੈਡੇਕ ਵਗੈਰਾ ਘੱਟ ਹੋ ਜਾਂਦਾ ਕਹਿਨ ਦਾ ਮਤਲਬ ਮਤਲਬ ਹੈਗਾ ਤੁਹਾਡਾ।
ਹਾਂਜੀ ਹਾਂਜੀ।
ਕੁਛ ਨੁਕਸਾਨ ਵਗੈਰਾ ਵੀ ਹੁੰਦੇ ਆ ਜ਼ਿਆਦਾ। ਪੀਣ ਨਾਲ ਮਤਲਬ ਪੇਟ ਜਿਆਦਾ ਆਫ਼ਰ ਜਾਂਦਾ ਮਤਲਬ ਕਹਿਣ ਦਾ ਮਤਲਬ ਹੈਗਾ ਮਤਲਬ ਉਸ ਹਿਸਾਬ ਨਾਲ ਬੰਦਾ ਕੰਟਰੋਲ ਕਰਕੇ ਚੱਲੇ ਹੈਨਾ।
ਹਾਂ ਕੰਟਰੋਲ ਕਰਕੇ ਚੱਲੇ ਮਤਲਬ ਕਿ ਗਰਮੀ ਖੁਦ ਹਿਸਾਬ ਗਰਮੀ ਪੈ ਰਹੀ ਹੈ ਇਸ ਟਾਈਮ ਤੇ ਬੰਦੇ ਨੂੰ ਘੱਟੋ ਘੱਟ ਅੱਠ ਤੋਂ ਬਾਰਾਂ ਕੁ ਲੱਖ ਪੀਣੇ ਹੀ ਚਾਹੀਦੇ ਨੇ ਪਾਣੀ ਨੋਰਮਲ ਵਗੈਰਾ ਹੁੰਦੇ ਨੇ।
ਤੇ ਮਤਲਬ ਕਹਿ ਲਓ ਠੰਡਾ ਪੀਜ਼ਾ ਨੋਰਮਲ
ਨੋਰਮਲ ਰਹਿੰਦਾ ਜ਼ਿਆਦਾ ਤਰ ਜਦੋਂ ਠੰਡੇ ਨਾਲ ਠੰਡਾ ਜ਼ਿਆਦਾ ਪੀਣ ਨਾ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਜਿੰਨਾ ਨੋਰਮਲ ਨਾਲ। ਠੰਡਾ ਨਾਲ ਪਿਆਸ ਨਹੀਂ ਪੁੱਜਦੀ ਇੰਨੀ ਨੋਰਮ ਨਾਲ ਫਿਰ ਵੀ ਫ਼ਰਕ ਆ।
ਗਲਾ ਸੁੱਕਦਾ ਬਾਰ ਬਾਰ ਉਹਦੇ ਨਾਲ ਕਹਿ ਦਾ ਮਤਲਬ ਮਤਲਬ ਇਹ ਹੈਗਾ ਵੀ ਮਤਲਬ ਗਲਾ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਵੀ ਨਾ। ਗਲੇ 'ਤੇ ਥੋੜਾ ਇਫੈਕਟ ਜਿਹਾ ਕਰਦਾ ਹੈ।
ਆਹੋ ਹੋ ਤੇ ਹੈ।
ਉਹ ਤੇ ਹੈ ਹੋਰ ਕੁਛ ਗੁਣ ਦੱਸੋ ਉਹਦੇ ਬਾਰੇ।
ਜਿਹੜਾ ਹੁਣ ਵਖੋ ਪਾਣੀ ਪੀਣ ਦਾੜਾ ਸਹੀ ਤਰੀਕਾ ਆ ਤਰੀਕਾ ਆ ਉਹ ਸਵੇਰੇ ਖਾਲੀ ਪੇਟ ਬਿਸਕੁਟ ਦੇ ਨਾਲ। ਦੋ ਗਲਾਸ ਜਿਹੜਾ ਗੁਣ ਗੁਣਾ ਪਾਣੀ ਹੈਗਾ ਉਹ ਪੀਣਾ ਚਾਹੀਦਾ ਉਹਦੇ ਨਾਲ ਸਾਡਾ ਜਿਹੜਾ ਪੇਟ ਵਗੈਰਾ ਉਹ ਸਾਫ਼ ਰਹਿੰਦਾ ਹੈ।
ਅੱਛਾ ਅੱਛਾ ਸਹੀ ਗੱਲ ਹੈ ਤੁਹਾਡੀ। ਮੈਂ ਜ਼ਰੂਰ ਉੱਠ ਕੇ ਸ਼ਡਿਊਲ ਚੇਂਜ ਆਪਣਾ ਕਰਾਂਗਾ ਕਹਿੰਦਾ ਮਤਲਬ
ਹੂੰ ਤੇ ਆਪਣਾ ਹਾਂਜੀ ਹਾਂਜੀ ਬੋਲੋ।
ਮਤਲਬ ਕਿਆਦਾ ਮਤਲਬ ਹੈ ਕਿ ਥੋੜਾ ਵੇਟ ਲੂਜ ਵੀ ਦਿੱਕਤ ਮਤਲਬ ਥੋੜਾ ਕੁਛ ਵੀ ਪਾਣੀ ਵਿੱਚ ਕੁਛ ਵੀ ਜੋ ਹਲਕਾ ਜੀਰਾ ਪਾ ਲਿਆ ਕੋਈ ਕੋਸਾ ਵੀ ਕਰ ਲਿਆ ਉਹਨੂੰ ਵੀ ਥੋੜਾ ਆਪਣਾ ਹਲਦੀ ਪਾਲੀ ਉਹ ਉਹਦਾ ਜ਼ਿਆਦਾ ਬੈਨੀਫਿਟ ਵਗੈਰਾ ਹੁੰਦਾ ਪਾਣੀ ਦਾ। ਪੀਣ ਦੇ ਨਾਲ ਵੀ ਵੇਟ ਲੂਜ਼ ਵਿੱਚ ਵੀ ਜ਼ਿਆਦਾ ਫਰਕ ਪੈਂਦਾ ਵੀ ਬੰਦੇ ਨੂੰ ਸਰੀਰ ਬੋਡੀ ਲੱਗਦਾ ਕਿ ਆਪਣਾ ਬਾਕੀ ਕੋਈ ਡਾਇਜੈਸਟ ਵੀ ਸਹੀ ਹੋ ਰਿਹਾ ਵੇ ਇਹਦਾ ਮਤਲਬ ਦੇਖਿਆ ਜਾਏ ਤਾਂ
ਪਾਣੀ ਪੀਣ ਦਾ ਜਿਹੜਾ ਸਾਡਾ ਸਹੀ ਜਿਹੜਾ ਸਮੇਝ ਹੁੰਦਾ ਆ ਉਹ ਤੇ ਮਤਲਬ ਕਿ ਸਾਨੂੰ ਨਾ ਜਿਹੜੇ ਆਪਾਂ ਰੋਟੀ ਖਾਂਦੇ ਹਾਂ। ਉਹਦੇ ਤੁਰੰਤ ਬਾਅਦ ਪਾਣੀ ਨੀ ਪੀਣਾ ਚਾਹੀਦਾ ਸਾਨੂੰ ਘੱਟੋ ਘੱਟ ਵੀ ਆਪਣਾ ਹਾਂ ਉਹਦੇ ਨਾਲ ਜਿਹੜੀ ਸਾਡੀ ਪਾਚਨ ਕ੍ਰਿਆ ਹੁੰਦੀ ਨਾ ਜਿਹੜੀ ਹੋਰ ਉਹ ਥੋੜੀ ਨਾ ਉਹ ਘੱਟ ਹੁੰਦੀ ਹੈ।
ਜੇ ਘੱਟ ਹੋਈ ਤੇ ਮਤਲਬ ਤੁਰੰਤ ਰੋਟੀ ਖਾਣ ਤੋਂ ਇੱਕਦਮ ਬਾਅਦ ਪਾਣੀ ਨੀ ਪੀਂਦਾ। ਕਹਿੰਦਾ ਮਤਲਬ ਵੀ ਥੋੜਾ ਵੇਟ ਕਰਕੇ ਪਿਆ ਘੱਟੋ ਪੰਦਰਾਂ ਜਾਂ ਵੀਹ ਮਿੰਟ
ਹੈਲੋ। ਤ੍ਰੀਹ ਤੋਂ ਪਨਤਾਲੀ ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਆ।
ਅੱਛਾ ਉਹਦੇ ਹਾਂ ਅੱਛਾ ਜ਼ਿਆਦਾ ਠੰਡਾ ਨਹੀਂ ਜਿਆਦਾ ਪੀਣਾ ਚਾਹੀਦਾ ਮਤਲਬ ਰੋਟੀ ਦਾ ਪੰਦਰਾਂ ਜਾਂ ਵੀਹ ਮਿੰਟ ਬਾਅਦ ਪਾਣੀ ਪੀ ਸਕਦੇ ਹਾਂ ਕਹਿੰਦਾ ਮਤਲਬ ਹੈਗਾ।
ਹੂੰ ਉਹ ਤੇ ਹੈ।
ਉਹ ਮਤਲਬ ਡਾਇਜੈਸਟ ਸਹੀ ਰਹਿੰਦਾ ਉਹ ਨਾਲ ਮਤਲਬ ਇੱਕ ਦਮ ਆਰਾਮ- ਆਰਾਮ ਨਾਲ ਬੋਡੀ ਵਿੱਚ ਜਾਂਦੀ ਰੋਟੀ ਇਹ ਕਹਿਣ ਦਾ ਮਤਲਬ ਹੈਗਾ ਵੇ ਜਿਆਦਾ ਇੱਕਦਮ ਪੀਣ ਨਾਲ ਵੋਮਟਿੰਗ ਵਗੈਰਾ ਵੀ ਹੋ ਸਕਦੀ ਹੈ ਬੰਦੇ ਨੂੰ ਅਗ ਬੰਦੇ ਨੇ ਰੋਟੀ ਖਾਧੀ ਹੈ ਇੱਕਦਮ ਉੱਪਰ- ਉੱਪਰ ਰਹਿੰਦਾ ਵੇ ਬੰਦੇ ਦਾ ਪਾਣੀ ਪੀ ਲਈ ਹੋੋਰ ਡਰਫ ਫੁੱਲ ਜਾਂਦਾ ਕਹਿੰਦਾ।
ਉਹ ਤੇ ਹੈ ਤੁਹਾਡੇ ਹਾਂ ਉਹ ਤੇ ਹੈ ਤੇ ਜ਼ਿਆਦਾ ਠੰਡ। ਠੰਡਾ ਵੀ ਨਈ ਪੀਣਾ ਚਾਹੀਦਾ ਰੋਟੀ ਖਾਣ ਤੋਂ ਬਾਅਦ ਨਾ ਇਦੇ ਨਾਲ ਫਿਰ ਜਿਹੜੀ ਸਾਡੀ ਉਹ ਹੁੰਦੇ ਨਾ ਜਿਹੜਾ ਸਾਡਾ। ਪੇਟ ਦਾ ਡਾਇਜੈਸਟ ਸਿਸਟਮ ਹੁੰਦਾ, ਉਹ ਖ਼ਰਾਬ ਹੋ ਜਾਂਦਾ ਆ। ਹੂੰ, ਇਹਦੇ ਨਾਲੋਂ ਇਸ ਤੋਂ ਇਲਾਵਾ ਅਗਰ। ਤੁਸੀਂ। ਹੂੰ ਫਰਿਜ ਦਾ ਪਾਣੀ ਨੀ ਪੀ ਦਿੰਦੇ ਤੇ ਤੁਸੀਂ ਇਸ ਤੋਂ ਵਧੀਆ ਮਟਕੇ ਦਾ ਜਾਂ ਜਿਹੜਾ ਸਾਡਾ ਨੋਰਮਲ ਪਾਣੀ ਹੁੰਦਾ ਉਹ। ਪੀ ਸਕਦੇ ਹੋ।
ਅੱਛਾ, ਅੱਛਾ, ਅੱਛਾ, ਬਿਲਕੁਲ- ਬਿਲਕੁਲ ਮਤਲਬ ਰਾਤੀ। ਇਹ ਸੌਣ ਵੇਲੇ ਵੀ ਪੀ ਸਕਦੇ ਹਾਂ, ਕਹਿੰਦਾ ਮਤਲਬ ਇਹ ਹੈਗਾ ਜ਼ਿਆਦਾ ਦੁੱਧ ਨੂੰ ਛੱਡ ਕੇ ਆਪਣਾ ਪਾਣੀ ਦੇ। ਲਈਏ ਦਾ ਜ਼ਿਆਦਾ ਬੈਸਟ ਰਹਿੰਦਾ ਹੈ।
ਹਾਂ, ਪਾਣੀ ਸਾਡਾ ਫਾਇਦਾ ਹੀ ਕਰਦਾ ਹੈ। ਜਿੰਨਾ ਤੁਸੀਂ ਪਾਣੀ ਪੀਓਗੇ ਗਰਮੀਆਂ 'ਚ ਓਨਾ ਹੀ ਫਾਇਦਾ ਹੈਗਾ ਹੈ।
ਪਾਣੀ ਦੀ ਕਮੀ ਨੀ ਰਹਿੰਦੀ ਸਰੀਰ ਵਿੱਚ।
ਹਾਂ ਉਹ ਤੇ ਹੈ ਸਹੀ ਗੱਲ ਤੁਹਾਡੀ। ਮੌਸਮ ਹੀ ਗਰਮੀਆਂ ਦਾ ਚੱਲਦਾ ਵਾ ਇਸ ਟਾਈਮ।
ਹਾਂਜੀ- ਹਾਂਜੀ, ਤੁਸੀਂ ਆਪਣਾ ਗਰਮੀ ਜੇ ਏਦਾਂ ਗਰਮੀ ਪੈ ਰਹੀ ਹੈ ਤੁਸੀਂ ਉਹਦੇ ਚ ਆਪਣਾ। ਇਲੈਕਟ੍ਰੋਲ ਵਗੈਰਾ ਜਾਂ ਫਿਰ ਉਹ ਓ ਆਰ ਐੱਸ ਪਾਉਡਰ ਵਗੈਰਾ ਵੀ ਯੂਜ ਕਰ ਸਕਦੇ ਹੋ ਪਾਣੀ ਚ ਪਾਕੇ।
ਕੇ ਉਹ ਪਾਣੀ ਵਿੱਚ ਓ ਆਰ ਐਸ ਵਗੈਰਾ ਪਾਊਚ ਵਗੈਰਾ ਪਾ ਕੇ ਪੀ ਸਕਦੇ ਆ ਕਹਿਣ ਦਾ ਮਤਲਬ। ਮਤਲਬ ਹੈ ਕੇਵੇ ਹਨਾ ਉਹ ਬੋਡੀ ਦੀ। ਡਿਰੈਸ਼ਨ ਵਗੈਰਾ ਨਈ ਹੁੰਦਾ, ਕਹਿਣ ਦਾ ਮਤਲਬ ਹੈ ਕਿ ਗਰਮੀਆਂ ਚ ਮਤਲਬ ਅਗਰ। ਅ ਜਿਸ ਤਰ੍ਹਾਂ ਹੁਣ ਅਸੀਂ ਕਿਸੇ ਤਰ੍ਹਾਂ ਖੇਡਣ ਜਾਂਦੇ ਹਾਂ, ਔਰ ਇਸ ਤੇ ਵੀ ਬੜਾ। ਜ਼ਰੂਰੀ ਹੈਗਾ ਮਤਲਬ ਨਾਲ ਆਪਣਾ ਓ ਆਰ ਐਸ ਵਗੈਰਾ ਲੈ ਕੇ। ਮਿਕਸ ਕਰਕੇ ਪੀਏ ਪਾਣੀ ਦਾ ਬੈਟਰ ਹੁੰਦਾ ਫਿਰ ਦੇਖਿਆ ਜਾਏ ਤਾਂ। ਕਿਉਂਕਿ ਖੇਲਦੇ ਹਾਂ ਤੁਹਾਨੂੰ ਪਤਾ ਐਨਰਜੀ। ਵੀ ਰਹਿੰਦੀ ਹੈ, ਪਸੀਨਾ ਵੀ ਨਿਕਲਦਾ ਹੈ, ਬੰਦਾ ਥਕਾਨ ਵੀ ਹੁੰਦੀ ਹੈ ਕਾਫ਼ੀ ਹੁੰਦੀ ਹੈ। ਫੇਰ ਬੰਦਾ। ਕਹਿਣ ਦਾ ਮਤਲਬ ਹੈ, ਕਿ ਆਪਣਾ ਇੱਕ ਬੋਤਲ ਦੇ ਅੰਦਰ ਆਪਣਾ ਪਾਓਚ ਪਾਕੇ ਪੀ ਸਕਦਾ ਕਹਿਣ ਦਾ ਮਤਲਬ ਹੈਗਾ।
ਹਾਂ ਐ ਤੇ ਸਹੀ ਗੱਲ ਹੈ।
ਬੋਡੀ ਥੋੜ੍ਹੀ ਮਤਲਬ ਐਨਰਜੀ ਵਗੈਰਾ ਰਹਿੰਦੀ ਹੈ ਕਹਿਣ ਦਾ ਮਤਲਬ ਹੈਗਾ ਤੁਹਾਡਾ ਹੇਂ।
ਹਾਂਜੀ- ਹਾਂਜੀ।
ਅੱਛਾ ਜਿਸ ਤਰ੍ਹਾਂ ਏਕ ਹੁਣ ਅੱਜ ਕੱਲ੍ਹ ਓ ਆਰ ਐਸ ਦੀ ਜਗ੍ਹਾ ਟੈਟਰਾ ਪੈਕ। ਚੱਲ ਚੁੱਕੀਆਂ ਮਤਲਬ ਫਰੂਟੀ ਟਾਈਪ ਦੀਆਂ ਚੱਲਦੀਆਂ, ਉਹ ਵੀ ਪੀ ਸਕਦੇ ਹਾ, ਕਿ ਜਿਹੜਾ। ਪਾਣੀ ਚ ਘੁਲ ਕੇ ਵੀ ਇਹ ਜ਼ਿਆਦਾ ਬੈਨੀਫਿਟ ਰਹਿੰਦਾ।
ਨਈ ਦੋਨੋ ਹੀ ਸਹੀ ਨੇੈ।
ਜਦੋ ਨੇ ਉਹੀ ਉਹ ਮਤਲਬ ਕਹਿਣ ਦਾ ਮਤਲਬ ਇੰਸਟੈਂਟ ਪੀ ਸਕਦੇ ਆ ਅਗਰ ਜ਼ਿਆਦਾ। ਤਾ ਰਹੀ ਹੈ। ਤੇ ਓ ਘੋਲਣ ਦੀ ਲੋੜ ਨਈ ਪੈਂਦੀ, ਫਟਾਫਟ ਪੀਣ ਦੀ ਲੋੜ ਪੈ ਪੀ ਸਕਦਾ ਬੰਦਾ।
ਹਾਂ ਉਹ ਤੇ ਹੈ ਤੁਹਾਡੀ ਗੱਲ ਸਹੀ ਹੈ। ਕਿਉਂਕਿ ਤੁਹਾਨੂੰ ਪਤਾ ਜੇ ਆਪਾਂ ਖੇਡਣ ਜਾਂਦੇ ਹਾਂ ਸਾਡੇ ਕੋਲ ਟਾਈਮ ਤਾਂ ਹੁੰਦਾ ਨੀ ਕਿ ਆਪਾਂ ਨੂੰ ਘੋਲ ਕੇ ਪਾਈਏ। ਬੰਦਾ ਫਟਾਫਟੇ ਕਰਦਾ ਬਾਈ ਰੋਟੀ ਆਈਏ ਫਟਾਫਟ ਪੀ ਕੇ ਆਪਣਾ ਖੇਡਣ ਆਪਣਾ ਖੇਡਣ ਜਾਈਏ
ਖੇਡਨ ਚੱਲ ਜੀਏ ਇਹ ਸਹੀ ਗੱਲ ਆ ਤੁਹਾਡੀ ਗਰਮੀ ਇੰਨੀ ਆ ਅੱਜ ਕੱਲ੍ਹ ਤਾਂ ਖੇਲਣ ਦਾ ਵੀ ਮਨ ਨੀ ਕਰਦਾ ਇੰਨੀ ਗਰਮੀ ਹੋਦੀ ਹੈ।
ਆ ਉਹ ਤੇ ਹੈ, ਨਈ ਤੇ ਹੁਣ ਤਾਂ ਮੌਸਮ ਠੀਕ ਹੈ, ਬਾਰਿਸ਼ ਵਗੈਰਾ ਆ ਰਹੀ ਹੈ।
ਸਾਡੇ ਇੱਥੇ ਬਰਸਾਤ ਦਾ ਮੌਸਮ ਬਣਿਆ ਤ ਬਟ ਅਜੇ ਆ ਨਈ ਰਹੀ ਮੌਸਮ ਠੰਡਾ ਹੋਇਆ ਤ ਸਾਡੇ ਵੀ ਇੱਥੇ।
ਹਾਂ ਸਾਡੇ ਇਧਰ ਵੀ ਆਈ ਸਾਅ
ਤੁਹਾਡੇ ਉੱਥੇ ਕਿੱਦਾਂ ਦਾ ਮੌਸਮ ਰਿਹੰਦਾ?
ਹਾਂ, ਬਸ ਸਹੀ ਹੋਇਆ ਜਿਵੇਂ ਬੱਦਲ-ਬੁੱਦਲ ਬਣਨੇ ਪਏ ਨੇ ਬਟ ਬਰਸਾਤ ਨੀ ਆ ਰੀ।
ਅਛਾ ਬਰਸਾਤ ਨੀ ਆ ਰਹੀ ਅਜੇ, ਸਾਡਾ ਵੀ ਸੇਮ ਈ ਹੈਗਾ। ਬਸ ਬੰਦਾ ਬਰਸਾਤ ਚ ਨਿਕਲਣ ਜੋਗਾ ਵੀ ਨੀ ਹੁੰਦਾ ਕਿਤੇ, ਨਾ ਈ ਆਏ ਤੇ ਵਧੀਆ ਐ, ਸਹੀ ਗੱਲ ਐ। ਇੰਜ ਠੰਡਾ ਮੌਸਮ
ਹਾਂ, ਮੌਸਮ ਠੰਡਾ ਰਵੇ, ਬਰਸਾਤ ਜ਼ਿਆਦਾ ਆਏ ਥੋੜੀ ਬੋਤ ਹੋ ਜਾਏ ਬੂੰਦਾ ਬਾਰੀ, ਮਤਲਬ ਜ਼ਿਆਦਾ ਫਿਰ ਬੰਦਾ ਬਾਹਰ ਨੀ ਨਿਕਲਨ ਜੋਗਾ ਨੀ ਹੁੰਦਾ।
ਹਾਂ ਏ ਹੈਗਾ ਕੋਈ ਕੰਮ ਵੀ ਨੀ ਕਰ ਸਕਦਾ ਬੰਦਾ, ਫੇਰ ਘਰ ਹੀ ਬੈਠ ਠਾ ਰਹਿੰਦਾ ਇਹ ਤੇ ਹੈਗਾ, ਤੁਹਾਡੀ ਗੱਲ ਸਹੀ ਹੈਗੀ। ਜੀ ਹਾਂਜੀ। ਉੱਥੇ ਮਤਲਬ ਤਾਡੇ ਉੱਥੇ ਵਾਟਰ ਸਪਲਾਈ ਵਗੈਰਾ ਸੀ ਠੀਕ ਰਹਿੰਦੀ ਐ, ਉੱਥੇ ਮਤਲਬ ਜਿੱਥੇ ਤੁਸੀਂ ਰਹਿੰਦੇ ਔ।
ਆਹ ਠੀਕ ਈ ਰਹਿੰਦੇ, ਕਈ ਵਾਰੀ ਹੋ ਜਾਂਦਾ ਮਿੱਟੀ ਆਲੇ ਰੰਗ ਦਾ ਪਾਣੀ ਆਂਦਾ ਆ।
ਅੱਛਾ ਅੱਛਾ, ਉਹ ਤੇ ਫੇਰ ਪਿੱਛੋਂ ਮਤਲਬ ਉਹ ਨ ਨਗਰ ਉਹਨਾਂ ਨੂੰ ਦੇਖਣਾ ਚਾਈਦਾ ਨਾ, ਜਿਹੜੇ ਟਿਊਬਵੈਲ ਆਲੈ ਐ। ਹੈਗੇ ਨੇ ਉਹਨਾਂ ਨੂੰ ਦੇਖਣਾ ਚਾਈਦਾ ਐ, ਟੈਮ ਸਿਰ, ਦਵਾਈਆਂ ਵਗੈਰਾ ਛਿੜਕਨੀ ਚਾਈਦੀਆਂ ਮਤਲਬ।
ਹੁਣ ਸਾਡਾ ਪਿੱਛੇ ਪਾਣੀ ਆਇਆ ਹੀ ਉਹਦੇ ਤੇ ਮਤਲਬ ਕਿ ਸਮੈਲ ਵਗੈਰਾ ਤ ਕੁੱਛ ਨੀ ਸੀ, ਮਤਲਬ ਰੰਗ ਉਹਦਾ ਮਿੱਟੀ ਵਾਲਾ ਹੈਗਾ ਸੀ ਹਲਕਾ-ਫੁਲਕਾ, ਤੇ ਜਦੋਂ ਪਾਣੀ ਜਿਵੇਂ ਇੱਕ ਬਾਲਟੀ ਸਟੋਰ ਕਰਕੇ ਰੱਖਦੇ ਆ ਨਾ, ਥੋੜੇ ਟਾਈਮ ਲਈ ਤੇ ਉੱਤੇ ਪਰਤ ਜਮ ਤੇਲ ਜਿਵੇਂ ਪਰਤ ਨੀ ਜੰਮਦੀ ਉੱਪਰ, ਉਵੇਂ ਦੀ ਜੰਮ ਜਾਂਦੀ ਹੀ।
ਅੱਜ-ਕੱਲ੍ਹ ਭਾਜੀ ਮਤਲਬ ਕਹਿਣ ਦਾ ਮਤਲਬ ਉਹ ਐਝ ਐਰੋ ਦਾ ਪਾਣੀ ਵੀ ਪੀ ਸਕਦੇ ਆ, ਮਤਲਬ ਅੱਜ-ਕੱਲ ਤੇ ਜ਼ਿਆਦਾ ਫੈਸਿਲਿਟੀ ਦੇ ਤੀ ਐ, ਸਰਕਾਰ ਅ
ਕੰਬਨੀ ਵਾਲਿਆਂ ਨੇ ਕਹਿੰਦੇ ਅਰ ਆਰੋ ਦਾ ਪਾਣੀ ਪੀਓ।
ਪਾਣੀ ਪੀ ਤੇ ਸਕਦੇ ਆਂ, ਬਟ ਫਿਰ ਉਹ ਫਿਲਟਰ ਹੋ ਕੇ ਆਂਦਾ ਪਿਓਰੀਫਾਈ ਹੋ ਕੇ ਆਂਦਾ ਫਿਰ ਉਹ ਜਿਹੜੇ ਵਿਟਾਮਿਨਸ ਹੁੰਦੇ ਆ ਨਾ, ਉਹ ਵੀ ਨਿਕਲ ਜਾਂਦੇ ਆ। ਸਭ ਤੋਂ ਬੈਸਟ ਹੁੰਦਾ ਜਿਹੜਾ ਥਲੋ ਲ ਜ਼ਮੀਨ ਤੋਂ ਪਾਣੀ ਆ ਰਿਹਾ, ਨਾ ਉਹਦੇ ਚ ਮਤ ਸਾਰੇ ਮਿਰਲਣ ਵਿਟਾਮਿਨ ਸਾਰੇ ਹੁੰਦੇ ਨੇ।
ਅੱਛਾ, ਮਤਲਬ ਤਾਜ਼ਾ ਪਾਣੀ ਜਿਹੜਾ ਮਤਲਬ ਆਂ ਦਾ ਪਿਆ ਵੇ ਜੋ ਜ਼ਮੀਨ ਤੋਂ ਉਹ ਪੀ ਕੇ ਫੈਦਾ ਹੁੰਦਾ ਕਹਿੰਦਾ ਮਤਲਬ ਤੋਆਡੇ।
ਆ ਫਿਰ ਆਰੋ ਦਾ ਕੰਮ ਤੇ ਆਈ ਆਈ ਏ ਪਾਣੀ ਨੂੰ ਫਿਲਟਰ ਕਰਨਾ, ਪਿਊਰੀਫਾਈ ਕਰਨਾ, ਉਹ ਫਿਰ ਉਹ ਜਿਹੜੇ ਸਾਰੇ ਵਿਟਾਮਿਨਸ ਹੁੰਦੇ ਨੇ ਸਾਰੇ ਫਿਰ
ਇੱਕ ਸਾਈਡ ਹੋਏ, ਇਹ ਵੀ ਗੱਲ ਸਹੀ ਤੁਹਾਡੀ। ਨੋਰਮਲ ਪਾਣੀ ਕਹਿਣ ਦਾ ਮਤਲਬ ਏ ਪੀ ਸਕਦੇ ਆਂ। ਜਾਂ ਫਿਰ ਬ ਬਜ਼ਾਰੋਂ ਕੈਂਪਰ ਵਗੈਰਾ ਆਂਦੇ ਉਹ ਵੀ ਪੀ ਸਕਦੇ ਆਂ।
ਹਾਂਜੀ ਹਾਂਜੀ।
ਅੱਜ-ਕੱਲ੍ਹ ਜਿਹੜੀ ਬੋਟਲ ਵਗੈਰਾ ਹੁੰਦੀ ਐ ਮਤਲਬ ਉਹ ਵੀ ਬੇ ਹੁਣ ਬੰਦਾ ਕਈ ਵਾਰ ਨਾ ਪਾਣੀ ਸਾਫ਼ ਨੀ ਆਂਦਾ ਘਰ। ਤੇ ਉਹ ਜਿਹੜੀ ਬੋਤਲਾਂ ਚੱਲਦੀਆਂ ਜ ਵਧੀਆ-ਵਧੀਆ ਕੰਪਨੀ ਦੀਆਂ ਆਦੀਆਂ। ਕਿਨੇ ਵਗੈਰਾ ਬਿਸਲਰੀ ਦੀ ਉਹ ਵੀ ਬੰਦਾ ਪੀ ਸਕਦਾ ਐ ਪਾਣੀ ਤਾਂ ਉਹ ਵੀ ਠੀਕ ਹੁੰਦੇ ਆ ਨਾ ਉਹਨਾਂ ਦੇ ਵੀ ਪਾਣੀ।
ਹਾਂਜੀ ਹਾਂਜੀ, ਉਹ ਵੀ ਠੀਕ ਹੁੰਦੇ ਨੇ।
ਉਹ ਤੇ ਫੇਰ ਬਾਹਰ ਦੁਕਾਨ ਤੇ ਲੈ ਆਂਣੇ ਪੈਂਦੇ ਆ, ਥੋੜ੍ਹੇ ਮਹਿੰਗੇ ਵੀ ਪੈ ਜਾਂਦੇ ਆ ਫੇਰ ਐ ਜੋ ਪਾਣੀ ਸਸਤਾ ਹੈਗਾ ਘਰ ਤਾਜ਼ਾ ਆ ਰਿਆ ਪਾਣੀ ਓ ਜਾਦਾ ਬੈਸਟ ਐ।
ਹਾਂ ਉਹਦੇ ਫਿਰ ਐ ਹੈ ਨਾ ਕਿ ਓ ਸਿੱਧਾ ਪਾਣੀ ਜਮੀਨ ਤੋਂ ਆ ਰਿਆ ਸਾਰੇ ਵਿਟਾਮਿਨ ਮਿਨਰਲ ਸਾਰੇ ਵਿੱਚ ਹੁੰਦੇ ਨੇ ਫਿਲਟਰ ਦੇ ਆਪਾਂ ਪੀਂਣੇ ਆ ਉਹ ਸਾਰੇ ਜੇੜੇ ਵਿਟਾਮਿਨਸ ਹੁੰਦੇ ਆ ਉਹ ਸਾਰੇ ਇਕ ਸੈਡ ਹੋ ਜਾਂਦੇ ਨੇ।
ਹੂੰ ਓ ਤੇ ਗੱਲ ਸਈ ਐ। ਚਲੋ ਭਾਜੀ ਵਧੀਆ ਰਿਆ ਤੁਹਾਡਾ ਬੰਦੇ ਤੇ ਤੁਸੀਂ ਨੌਲੇਜ ਤੁਹਾਡੀ ਪਾਣੀ ਬਾਰੇ ਧਿਆਨ ਰੱਖਾਂਗੇ ਅਸੀ ਹੋਰ ਕੀ
ਅਛ ਠੀਕ-ਠੀਕ-ਠੀਕ ਹੈ ਜੀ ਠੀਕ ਏ।